ਹੈਲੋ
ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬੇਟਾ ਤੁਸੀਂ।
ਹਾਂਜੀ
ਹਾਂ ਬਸ ਮੈਂ ਵੀ ਠੀਕ ਆ ਹੋਰ ਕੀ ਕਰਦੇ ਪਏ ਓ?
ਕੁਛ ਨਹੀਂ ਬਸ ਮੈਂ ਪੜ੍ਹਨ ਲੱਗੀ ਸੀ।
ਅੱਛਾ-ਅੱਛਾ ਹੋਰ ਮੰਮਾ ਠੀਕ ਏ।
ਹਾਂਜੀ ਮੰਮਾ ਠੀਕ ਏ।
ਹੋਰ ਬੜੇ ਦਿਨ ਹੋ ਗਏ ਮੰਮਾ ਵੀ ਨੀ ਦਿਖੇ ਮੈਨੂੰ ਨੀ ਦੋ ਮੰਥ ਯਾ ਗੁਰਦੁਆਰੇ ਦੀ ਜਾਂਦੇ ਨੇ, ਹੁਣ ਮੰਮਾ ਵੀ ਨੀ ਦੇਖ ਰਹੇ ਹਾਂ ਕਿੱਥੇ ਰਹਿੰਦੇ ਨੇ ਅੱਜ-ਕੱਲ।
ਓਹੀ ਮੰਮਾ ਵੀ ਘਰ ਦੇ ਕੰਮ ਵਿਚ ਬੀਜ਼ੀ ਹੋਏ ਦੇ ਨੇ। ਉਹਨਾਂ ਨੂੰ ਵੀ ਟਾਈਮ ਨਹੀਂ ਲੱਗਦਾ ਹਾਂ।
ਕੋਲੇਜ ਖਤਮ ਹੋ ਗਿਆ ਨਾ ਹੁਣ ਤੇ?
ਹਾਂਜੀ ਕੋਲਜ ਤੇ ਖ਼ਤਮ ਹੋ ਗਿਆ ਹੁਣ ਇੱਕ ਪੇਪਰ ਦੇਣਾ ਹੈ ਤੇ ਉਹਦੇ ਕਰ ਰਹੀ ਸੀ ਮੈਂ।
ਅੱਛਾ-ਅੱਛਾ-ਅੱਛਾ-ਅੱਛਾ ਅੱਗੋਂ ਕੀ ਕਰਨ ਬਾਰੇ ਸੋਚਿਆ ਹੈ।
ਉਹ ਤੇ ਅਜੇ ਸੋਚ ਹੀ ਰਹੀ ਹਾਂ ਕੁੱਛ ਸਮਝ ਤੇ ਆ ਨਹੀਂ ਪਾ ਰਿਹਾ ਮੈਨੂੰ।
ਸਾਰਾ ਪਤਾ ਕਿ ਅੱਗੋਂ ਓਪਸ਼ਨ ਜ਼ਿਆਦਾ ਹੋਣ ਨਾ ਤੇ ਬੰਦਾ ਕਨਫਉਂਜ਼ ਜ਼ਿਆਦਾ
ਹਾਂ ਸਭ ਕੋਲੋਂ ਸਲਾ, ਹਾਂਜੀ ਸਭ ਕੋਲੋਂ ਸਲਾਹਾਂ ਮਿਲਦੀਆਂ ਦੀ ਹੈ ਕਿ ਇਹ ਵੀ ਕਰ ਲਉ ਉਹ ਵੀ ਕਰ ਲਓ ਤੇ ਇਸ ਲਈ ਨਾ ਦਿਮਾਗ ਕਫਿਊਜ।
ਇਹ ਪਤਾ ਹੁਣ ਤੁਹਾਡਾ ਕੋਲਜ ਤੇ ਹੋਈ ਖਤਮ ਹੁਣ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਨਾ। ਅੱਛਾ ਪਤਾ ਕੀ ਹੁੰਦਾ ਜਿਵੇਂ ਤੁਸੀਂ ਜਿੱਥੋਂ ਕੋਲੇਜ ਤੋਂ ਕੀਤਾ ਨਾ ਉਹ ਟੀਚਰਸ ਹੀ ਅੱਛਾ ਐਡਵਾਈਸ ਦੇ ਦਿੰਦੀ ਹੈ ਵੀ ਅੱਗੇ ਤੁਹਾਨੂੰ ਕੀ ਕਰਨਾ ਚਾਹੀਦਾ ਫਿਊਚਰ ਕੀ ਬ ਬਈ ਅਗਰ ਜੋ ਤੁਹਾਡਾ ਕੰਮ ਕਿ ਉਹਨਾਂ ਨੂੰ ਨੌਲੇਜ ਜ਼ਿਆਦਾ ਸਕੂਲ ਟੀਚਰ ਲੈਕਚਰਾਰ ਨੂੰ ਨਾ ਜ਼ਿਆਦਾ ਪਤਾ ਹੁੰਦਾ ਬ ਉਹਨਾਂ ਤੋਂ ਹੀ ਅਡਵਾਈਸ ਲੈ ਲੋ ਫਿਰ ਪਤਾ ਮਾਇੰਡ ਨਾ ਥੋੜਾ ਬਹਿ ਜਾਂਦਾ ਕਿ ਹਾਂ ਅਸੀਂ ਇਹ ਕਰਨਾ ਐਵੇਂ ਪਤਾ ਹੈ ਹਰ ਕੋਈ ਜਿਹੜਾ ਮਿਲਦਾ ਨਾ ਉਹ ਆਪਣੇ ਆਪਣੇ ਬਾਰੇ ਦੱਸੇਗਾ ਆਪ ਜੋ ਉਹਨੂੰ ਸਹੀ ਲੱਗਦਾ ਉਹਦੇ ਬਾਰੇ ਦੱਸੇਗਾ ਕਿ ਤੂੰ ਇਹ ਕਰ ਲੈ। ਤੂੰ ਬੀਬੀ ਏ ਤੋਂ ਬਾਦ ਐਮ ਬੀ ਏ ਦਾ ਹੀ ਅਡਵਾਸ ਦੇਗਾ ਬੰਦਾ ਕਨਫਿਊਜ ਹੁੰਦਾ ਹੈ ਤੇ ਹੁਣ ਪੇਪਰ ਕਿੰਨੇ ਇੱਕ ਹੀ ਰਹਿ ਗੇ ਕਿੰਨੇ।
ਇੱਕ ਪੇਪਰ ਰਹਿ ਗਿਆ ਬਸ।
ਅੱਛਾ ਉਸ ਤੋਂ ਬਾਅਦ ਵਿਹਲੇ।
ਹਾਂ ਉਸ ਤੋਂ ਬਾਅਦ ਫਿਰ ਦੇਖ ਦੇ ਆ।
ਵੇਲੇ ਮਤਲਬ ਕਿ ਕੁੱਛ ਕਰ ਰਹੇ ਹੋ ਕੋਰਸ ਵਗੈਰਾ ਕੋਈ।
ਅਜੇ ਤੱਕ ਤਾਂ ਐਵੇਂ ਕੁੱਛ ਸੋਚਿਆ ਹੀ ਨਹੀਂ ਪਰ ਫਿਰ ਮੈਂ ਸੋਚ ਰਹੀ ਹਾਂ। ਕਿ ਹੁਣ ਛੁੱਟੀਆਂ ਹੋ ਜਾਏਗੀਆਂ ਤੇ ਫਿਰ ਕੁੱਛ ਸਿੱਖ ਹੀ ਲੈਂਦੇ। ਹੈ ਨਾ ਐਵੇਂ ਛੁੱਟੀਆਂ ਬਰਾਉਣ ਜਾਏਗੀਆਂ
ਹਾਂ ਹਾਂ ਹਾਂ ਹੋਏ ਤਾਂ ਤੁਹਾਡੀ ਹੈ ਨਾ ਤੀਨ ਚਾਰ ਮਹੀਨੇ ਅਗਸਤ ਸਤੰਬਰ ਚ ਆ ਕੇ ਕਾਲਜ ਲੱਗਣੇ ਨੇ ਹੁਣ। ਪੇਪਰ ਦੇਕੇ ਹੁਣ ਤੁਸੀਂ ਵੇਲੇ ਹੁਣ। ਅਸੀਂ ਗੋਲੀਬਾਰੀ ਠੀਕ ਹੋ ਜਾਣਾ ਕਪੂਰ ਮਈ ਵੀ ਅੱਧਾ ਸਮਝੋ ਫਰੀ ਇੱਕ ਪੇਪਰ ਰਹਿ ਗਿਆ ਜੂਨ, ਜੁਲਾਈ, ਅਗਸਤ ਇਹ ਤੀਨ ਮਹੀਨੇ ਚ ਕੋਰਸ ਕੋਈ ਨਾ ਕੋਈ ਤੇ ਕਰੋ। ਓਹ ਛੋਟਾ ਮੋਟਾ ਕੋਰਸ ਕੋਈ ਹੋਈ ਜਾਏਗਾ ਨਾ।
ਉਹ ਇੱਥੇ ਕੁਛ ਸਿੱਖ ਹੀ ਲਾਂਗੇ। ਇਹ ਫੈਦਾ ਈ ਐ
ਫਾਇਦਾ ਤੇ ਹੈ ਹੀ ਆਪਣੇ ਜੋਗਾ ਈ ਸਹੀ ਹੈ, ਇਹ ਕੁਛ ਹੋਰ ਨਹੀਂ ਸੋਚੋ ਜਰਾ ਕੁਕਿੰਗ ਸਿੱਖ ਲੋੋ ਕੁਕਿੰਗ ਵਿੱਚ ਅਪ-
ਕੁਕਿੰਗ ਉਹੀ ਤੇ ਕੁਕਿੰਗ ਹੋ ਗਈ ਸਟਿਚਿੰਗ ਹੋ ਗਈ ਜਾਂ ਡਾਂਸ ਹੋ ਗਿਆ। ਜੇ ਕੋਈ ਸਪੋਰਟਸ ਐਕਟੀਵਟੀ ਹੋਵ ਦ ਬੈਡਮਿੰਟ
ਹੂੰ- ਹੂੰ ਸਵਿਮਿੰਗ ਹੋ ਗਈ ਹੁਣ ਤੇ ਗਰਮੀ ਚ ਸਵੀਮਿੰਗ ਬਹੁਤ ਸਹੀ ਏ। ਹਾਂ, ਕਿਉਂਕਿ ਮੇਰੀ ਬੇਟੀ ਵੀ ਨਾ ਅ ਮੇਰੀ ਬੇਟੀ ਵੀ ਸਵੀਮਿੰਗ ਦਾ ਕਹਿ ਰਹੀ ਸੀ। ਮੇਰੇ ਤਾਂ ਪਾਪਾ ਪਤਾ ਹੀ ਕਰਕੇ ਆਏ ਸੀ, ਓਹ ਕਹਿੰਦੇ ਪਏ ਸੀ ਇੱਥੇ ਨਾ ਜਿੱਥੇ ਮੈਂ ਦੱਸਾਂਗੀ ਕਿੱਥੇ ਕਹਿ ਰੀ ਆਂ। ਤੇ ਉਹ ਕਹਿ ਰਹੇ ਸੀ ਸਵਿਮਿੰਗ ਵਾਸਤੇ ਨਾ ਪਹਿਲਾਂ ਤੁਹਾਨੂੰ ਬੋਡੀ ਚੈਕ ਅਪ ਕਰਵਾਉਣੇ ਆ ਸਾਰੇ ਕੀ ਹਾਂ ਸਾਰੇ ਬੋਡੀ ਚੈੱਕ ਅਪ ਕਰਾਓਗੇ, ਉਸ ਤੋਂ ਬਾਅਦ ਹੀ ਸਵੀਮਿੰਗ ਦਾ ਫਿਰ ਸਾਰਾ ਦਸਦੇ ਸੀ ਕੀ ਸਵਿਮਿੰਗ ਸੂਟ ਆਪਣਾ ਲੈਣਾ ਏ ਕਾਫੀ ਖਰਚਾ ਦੱਸ ਰਹੇ ਸੀ ਤੇ ਹਾਂ, ਤੇ ਤੁਹਾਨੂੰ ਕੋਈ ਪਤਾ ਕੋਈ ਸਵੀਮਿੰਗ ਉਹਦਾ ਕਿਉਂਕਿ ਮੇਰੀ ਬੇਟੀ ਵੀ ਕਹਿ ਰਹੀ ਸੀ ਜਾਣ ਵਾਸਤੇ ਨਾ
ਮੈਂ ਤੇ ਬੈਡਮਿੰਟਨ ਦਾ ਪਤਾ ਕਰਾਇਆ ਸੀ ਬੈਡਮਿੰਟਨ ਦਾ ਵੀ ਹਾਂ ਉਹਦਾ ਵੀ ਬੜਾ ਖਰਚਾ ਦੱਸਿਆ ਉਹ ਉਹਨਾਂ ਨੇ ਕੀ ਬੈਡਮਿੰਟਨ ਦੀ ਪੂਰੀ ਕਿੱਟ ਵੀ ਲੈਣੀ ਪਏਗੀ ਫਿਰ ਉੱਤੋਂ ਦੀ ਜੋ ਦੂਸਰੇ ਹੁੰਦਾ ਹੈ ਕੱਪੜਾ ਵਗੈਰਾ ਜਾਂ ਸ਼ਟ ਉਹ ਜੋ ਵੀ ਲੈਂਦੀ ਹੋਵੇ ਓਹ ਤੁਹਾਡਾ ਖੁਦ ਦਾ ਈ ਹੋਏਗਾ ਔਰ ਮਹੀਨੇ ਦੀ ਫੀਸ ਵੀਨੀ ਜ਼ਾਦਾ ਸੀ।
ਅੱਛਾ- ਅੱਛਾ, ਅੱਛਾ- ਅੱਛਾ, ਅੱਛਾ- ਅੱਛਾ, ਆ ਤੇ ਕਿੰਨੇ ਘੰਟੇੇ ਦੀ ਟਰੇਨਿੰਗ ਸੀ।
ਇੱਕ ਘੰਟੇ ਦੀ ਔਰ ਫੀਸ ਵੀ ਨੀ ਜ਼ਿਆਦਾ -
ਅੱਛਾ, ਉਹੀ ਨਾ ਤੇ ਫਿਰ ਹਾਂ ਚਲੋ ਉਹਦੇ ਸਪੋਰਟਸ ਚ ਜਾਣਾ ਉਹ ਤੇ ਅਲੱਗ ਗੱਲ ਹੈ ਨੀ ਤੋ ਅਦਰਵਾਈਜ ਹੋਰ ਬੜੇ ਆਪਸ਼ਨ ਆ ਅੱਜ ਕੱਲ ਨਾ ਦੇਖਿਆ ਤੁਸੀਂ ਕੇਕ ਮੇਰੀ ਫਰੈਂਡ ਦੀ ਬਰਡੇ ਐ ਸਿਰਫ ਨਾ ਤੁਹਾਨੂੰ ਮੈਂ ਦੱਸਾਂ ਓਹਨੇ ਇੱਥੋਂ ਨੀ ਸਿੱਖਿਆ ਲਾਇਕ ਅਸੀਂ ਤਾਂ ਜਿੱਥੇ ਰਹਿਨੇ ਆ ਉਹ ਮੇਰੀ ਫਰੈਂਡ ਰਹਿੰਦੀ ਐ ਓਹ ਕਿਤੇ ਬਾਹਰ ਵਾਲੀ ਦੂਸਰੇ ਸ਼ਹਿਰ ਵਿੱਚ ਉਹਨੇ ਆਪਣੇ ਸ਼ਹਿਰ ਚੋ ਸਿੱਖਿਆ ਹੁਣ ਇਨੇ ਸੋਹਣੇ ਸੋਹਣੇ ਕੇਕ ਬਣਾਉਂਦੀ ਹੈ ਤੇ ਫੋਟੋਜ਼ ਪਾਈ ਹੁੰਦੀ ਐ ਹੁਣ ਆਪਣੇ ਉਹਨੇ ਪੇਜ ਬਣਾ ਲੇ ਇੰੰਸਟਾ ਤੇ
ਹਾਂਜੀ, ਅੱਜ ਕੱਲ ਤੇ ਹਾਂ ਹਾਂ, ਅੱਜ ਕੱਲ੍ਹ ਨੇਲਸ ਦਾ ਵੀ ਬਹੁ ਚੱਲ ਰਿਹਾ ਲੋਕੀ ਨੇਲਸ ਸਿੱਖ ਰਿਹਾ।
ਅਰੇ ਨੇਲ ਸਿੱਖਣ ਦੀ ਲੋੜ ਈ ਨੀ ਪੈਂਦੀ, ਤੁਸੀਂ ਕਿਉਂ ਨੇਲਸ ਤੇ ਪੈਸਾ ਲਗਾ ਰਹੇ ਓ ਨੇਲਸ ਦੀ ਨਾ ਪੂਰੀ ਕਿਟ ਆਂਦੀ ਐ ਅੱਜ ਮੇਰੀ ਗੱਲ ਹੋਈ ਸੀ ਮੈੰ ਜਾਂਦੀ ਪਈ ਸੀ ਆਪਣੀ ਜੋਗਾ ਕਲਾਸ ਤੇ ਤੇ ਉਹ ਕਹਿ ਰਹੀ ਸੀ ਕਹਿੰਦੀ ਮ ਉਹਨੇ ਨਾ ਮ ਮੇਰੀ ਮੈਡਮ ਨੇ ਨੇਲਸ ਕੀਤੇ ਹੋਏ ਸੀ। ਤੇ ਫਿਰ ਕਹਿੰਦੀ ਮੇਰੀ ਬੇਟੀ ਨੇ ਕੀਤੇ ਵੇ ਮੈਂ ਕਿਹਾ ਫੇਿਰ ਅਸੀਂ ਕਹਿਣ ਲੱਗੇ ਸਿੱਖਿਆ ਕਹਿੰਦੇ ਨਾ ਸਿੱਖਿਆ ਸੁਖੇ ਨੀ ਕਹਿੰਦੀ ਯੂਟਿਊਬ ਤੋਂ ਦੇਖ ਕੇ ਪੰਦਰਾਂ ਹਜ਼ਾਰ ਰੁਪਏ ਦੀ ਪੂਰੀ ਕਿੱਟ ਮੰਗਾਈ ਇਹਨੇ ਤੇ ਹਾਂ ਥੇ ਕਹਿੰਦੀ ਉੱਥੋਂ ਨੇਲਸ ਦਿੱਤੇ ਸੀ ਤੇ ਉੱਥੋਂ ਸ਼ੁਰੂਆਤ ਕੀਤੀ ਪਤਾ ਹੈ ਨੇਲਸ ਤੇ ਨਾ ਬਈ ਤੁਸੀਂ ਐਵੇਂ ਪੈਸੇ ਦੇ ਕੇ ਕੀ ਸਿੱਖਣੇ ਯੂਟਿਊਬ ਤੋਂ ਦੇਖੋ ਆਪਣਾ ਸਮਾਨ ਮੰਗਵਾਓ ਤੇ ਆਪਣੇ ਕਾਰ ਜਿਵੇਂ ਨਾ ਬੱਚੇ ਸਫ਼ਾਈ ਲਿਆਉਣ ਪਿੱਛੇ ਪੇਰੈਂਟਸ ਕਰਨੇ ਸ਼ੁਰੂ ਕਰ ਦਿੰਦੇ ਨੇ ਆਪਣੇ ਘਰ ਲਏ ਆਸ ਪੜੋਸ ਦੇ ਕਰ ਲਏ ਤੇ ਉਹਵੇੈਂ ਹੋ ਜਾਂਦਾ ਕਿਉਂਕਿ ਮੇਰੀ ਇੱਕ ਭਤੀਜੀ ਨੇ ਵੀ ਐਵੇ ਹੀ ਕੀਤਾ ਸੀ ਉਹਨੇ ਵੀ ਕਿੱਟ ਮੰਗਾ ਕੇ ਨਾ ਆਪ ਹੀ ਸ਼ੁਰੂ ਕਰ ਲਿਆ ਸੀਨ ਕਰਨਾ ਉਹ ਤੇ ਹੈ ਬਟ ਜੋ ਕੇਕ ਐ ਨਾ ਕੇਕ ਕੇਕ ਦਾ ਕੀਏ ਕਿ ਕੇਕ ਤੁਸੀਂ ਜਾ ਕੇ ਸਿੱਖ ਸਕਦੇ ਹੋ ਨਾ ਜੋ ਕੁਕਿੰਗ ਵਿੱਚ ਜਿਵੇਂ ਕੁਕਿੰਗ ਦੀ ਤੁਹਾਨੂੰ ਹੈਗਾ ਕੁਕਿੰਗ ਦਾ ਮੇਰੇ ਕੋ, ਥੋੜਾ ਜਾ ਕੇ ਦੇਖ ਰੱਖਣਾ ਚਾਹੀਦਾ ਹੈ ਹਰ ਚੀਜ਼ ਵਿਚ ਨਾ ਕੁਕਿੰਗ ਦੀ ਰੇਸ਼ ਡੂਢ ਦੀ ਹੈ ਕਿ ਵੀ ਕਿੰਨਾ ਕਿੰਨਾ ਸਮਾਨ ਪਾਉਣਾ ਕਿੰਨਾ ਕਿੰਨਾ ਨਹੀਂ ਮੈਂ ਤੁਹਾਨੂੰ ਦੱਸ ਰ ਹਾਂ ਮੇਰੀ ਫਰਡ ਦੀ ਬੇਟੀ ਟੀ ਨੇ ਸਿੱਖਿਆ ਸਿਰਫ ਇੱਕ ਹਫ਼ਤੇ ਦੀ ਕਲਾਸ ਸੀ ਪੰਤਾਲੀ ਸੌ ਰੁਪਏ ਉਹਨੇ ਫੀਸ ਦਿੱਤੀ ਹੈ ਬਾਕੀ ਉਹਦਾ ਆਪਣਾ ਸਮਾਨ ਸੀ ਡੇਲੀ ਜੋ ਲੈ ਕੇ ਜਾਣਾ ਸੀ ਤੇ ਬਈ ਉਹ ਹੁਣ ਬਹੁਤ ਅੱਛਾ ਬਣਾਉਣ ਲੱਗ ਗਈ ਹੈ ਮਫਿਨ ਵੀ ਜੋ ਕਪ ਕੇਕ ਹੁੰਦੇ ਨੇ ਜੋ ਜੋ ਵੀ ਇਹਦੇ ਚ ਵਰਾਇਟੀ ਹੁੰਦੀ ਹੈ ਤੇ ਉਹ ਸਭ ਕੁਛ ਬਲਕਿ ਸੇਲ ਕਰਨ ਲੱਗ ਗਈ ਹੈ ਜਿਵੇਂ ਕੋਈ ਲੱਗਦੇ ਨੇ ਨਾ ਜਿਵੇ ਐਗਜੀਬਿਸ਼ਨ ਟਾਈਪ ਲੱਗਦੇ ਨੇ ਆਪਣੇ ਸਟੋਲ ਲਗਾਉਣਾ ਹੁੰਦਾ ਉਹ ਉਹ ਵੀ ਲਗਾਉਂਦੀ ਆ ਹੁਣ
ਉਹ ਅੱਛਾ ਕਸਟਮਾਈਜ਼ ਵੀ ਤਾਂ ਬਣਦੇ ਆ
ਕਸਟ ਮਾਈਜ਼ ਹੈ, ਉਹ ਪਤਾ ਕਿਹੜੀ ਕਲਾਸ ਸਿਰਫ ਨਾਈਨਥ ਹੈ ਔਰ ਕੇਕ ਬਣਾਉਣ ਲੱਗ ਗਏ ਹਾਂ ਕੇਕ ਬਣਾਉਣ ਲੱਗ ਗਈ ਐ ਇੰਸਟਾ ਤੇ ਪੇਜ ਪੂਰਾ ਫੋਲੋ ਕੀਤਾ ਦਾ ਫੇਰ ਜੋ ਦਿਖਾਉਂਦੀ ਹੈ ਬਣਾ ਕੇ ਜੋ ਜਾਂਦੇ ਨੇ ਉਹਦੇ ਔਡਰ
ਹਾਂ ਇਹ ਸਭ ਹਾਂ ਹਾਂ ਇਹ ਸਭ ਦੇ ਅੰਦਰ ਇੱਕ ਇੱਕ ਨਾ ਸਕਿੱਲ ਹੁੰਦੀ ਹੈ ਸਭ ਦੇ ਅੰਦਰ ਜਿਵੇਂ ਕਹਿੰਦੇ ਨਾ ਕੁਛ ਗੁਣ ਹੁੰਦਾ ਹੀ ਹੁੰਦਾ ਹੈ ਫਿਰ ਉਵੇਂ ਜਿ ਹੋ ਜਾਂਦਾ ਹੈ ਨਾ
ਸ਼ੋ ਹਾਂ ਸ਼ੋ ਕੁਛ ਹੋਏਗਾ ਤੇ ਆਪਣਾ ਦੇਖਣਾ ਦੇ
ਹਾਂ ਉਹੀ ਤੇ ਦੇਖਣਾ ਤੇ ਪਏਗਾ ਉਹੀ ਤੇ ਦੇਖਣਾ ਤੇ ਪਏਗਾ ਹੀ ਨਾ ਟਰਾਈ ਕਰਨਾ ਪਏਗਾ। ਸਾਨੂੰ ਵੀ
ਲਾਇਕ ਐਵੇਂ ਹੁੰਦਾ ਹੈ ਕਿ ਬ ਅਗਰ ਤੁਸੀਂ ਕੀ ਕਹਿੰਦੇ ਹੋ ਥੋਾ ਕੁਕਿੰਗ ਵਿਚ ਇੰਟਰਸਟ ਹੈ ਕੁਕਿੰਗ ਦਾ ਦੇਖ ਲੋੋ ਮੇਕਅਪ ਵਿਚ ਮੇਕਅਪ ਸਾਈਡ ਚਲੇ ਜਾਓ ਸਟਿਚਿੰਗ ਵਿਚ ਸਟਿਚਿੰਗ ਬਹੁਤ ਅਛਾ ਹੈ ਜਿਵੇ ਤੁਹਾਨੂੰ ਕੋਾਲਜ ਵਾਸਤੇ ਰੋ ਨਵਾਂ ਕੱਪੜਾ ਚਾਹੀਦਾ। ਚਲ ਕਾਲਜ ਹਜੇ ਤੇ ਡਰੈਸ ਤੇ ਅੱਗੋਂ ਚਲ ਕਾਲਜ ਨੀ ਮਾਰਕੀਟ ਵਾਸਤੇ ਟਿਸ਼ਨ ਵਾਸਤੇ ਚਲੋ ਕੱਪੜਾ ਲੈਕੇ ਆਦਾ ਫੈਬਰਿਕ ਸੀਲ ਲਿਆ ਤੇ ਪਾ ਲਿਆ ਕੁੜਤੀਆਂ ਤੇ ਸਟਿਚਿੰਗ ਵੀ ਕੋਈ ਮਾੜੀ ਚੀਜ਼ ਤੇ ਨੀ ਅੱਛਾ ਸਟਿਚਿੰਗ ਦੇ ਨਾਲ ਨਾਲ ਅੱਜ ਕਲ ਤੇ ਤੁਹਾਡੀ ਮੰਮੀ ਨੂੰ ਆਦਾ ਹੋਣਾ ਕਿਉਂਕਿ ਪਹਿਲੇ ਸਭ ਨੂੰ ਆਦਾ ਹੈ। ਲਾਈਕ ਕਢਾਈਆਂ ਕਰਨੀਆਂ ਕਰੋਸ਼ਆ ਕਰਨਾ ਅੱਜ ਕੱਲ ਓਦਾਂ ਨੀ ਦੇਖਦੇ ਤੁਸੀਂ ਕਿੰਨੀ ਰੀਲਸ ਪਈ ਹੁੰਦੀਆਂ ਕਰੋਸ਼ੇ ਦੀ ਵੀ ਤੇ ਕੜਾਹੀਆਂ ਦੀ ਉਹ ਹਨਾ। ਉਹ ਸਭ ਕੁਛ ਬਨਾਨਾ ਹਾਂ। ਹਾਂ ਤੇ ਉਹੀ ਤੇ ਫੇਰ ਉਹ ਉਹ ਸਿਖ ਲੋ ਕੁਛ
ਹਾਂਜੀ ਉਹ ਵੀ ਸਟਿਚਿੰਗ ਸਿੱਖ ਲਾਂਗੀ ਆਪਾਂ। ਆਪਣੇ ਵਾਸਤੇ ਤਾਂ ਹੋ ਹੀ ਜਾਏਗਾ ਨਾ ਕਿ ਆਪਣੇ ਵਾਸਤੇ ਕੁਝ ਸਿੱਲ ਲਿਆ।
ਹਾਂ ਹਾਂ ਉਹ ਸਭ
ਦੀ ਅਤੇ ਜੋ ਸਵਾਈਆਂ ਉਹ ਬੜੀਆਂ ਮਹਿੰਗੀਆਂ ਹੈ।
ਬਹੁਤ ਮੂੰਹ ਮੰਗੀ ਕੀਮਤ ਲੈਂਦੇ ਨੇ ਟੇਲਰ ਬਹੁਤ ਮਹਿੰਗਾ ਏ। ਬੰਦਾ ਇਹੀ ਨਾ ਕੋਟਨ ਦੀ ਜੋ ਕੁੜਤੀ ਹੁੰਦੀ ਹੈ ਸਿੰਪਲ ਜਿਹੀ ਹੁੰਦੀ ਔਰ ਗਰਲ ਤੇ ਉੰਵੇ ਵੀ ਵਿਦਾਊਟ ਸਲੀਵਸ ਵਗੈਰਾ ਪਾ ਲੈਂਦੀਆਂ ਹੈ ਗਲੇ ਵੀ ਵੱਡੇ ਨੀ ਪਾਉਂਦੀਆਂ ਕੋਈ ਡਿਜ਼ਾਇਨਿੰਗ ਨੀ ਕਰਦੀ ਕੁੜੀਆਂ ਨੂੰ ਕੀ ਸ਼ੌਂਕ ਹੈ ਨਾ ਡਿਜ਼ਾਇਨਿੰਗ ਦਾ। ਤੇ ਉਹ ਤੇ ਫਿਰ ਆਪੇ ਸੀ ਸਕਦੇ ਹਾ ਨਾ। ਤੁਹਾਡੇ ਤੇ ਮੰਮੀ ਬਹੁਤ ਅੱਛੇ ਸਟੀਚਿੰਗ ਕਰਦੇ ਨੇ।
ਹਾਂਜੀ ਮੇਰੀ ਮੰਮਾ ਅੱਛੀ ਕਰ ਲੈਂਦੇ। ਆ ਮੈਂ ਮੰਮਾ ਤੋਂ ਹੀ ਸਿੱਖ ਲਾਂਗੀ।
ਸਿੱਖਣ ਦੀ ਵੀ ਕੀ ਲੋੜ ਹੈ। ਤੇ ਤੁਹਾਡੇ ਮੰਮਾ ਪਹਿਲੇ ਬੁਟੀਕ ਦਾ ਕਰਦੇ ਸੀ ਬੁਟੀਕ ਬੁਟੀਕ ਦਾ ਕਰਦੇ ਸੀ ਪਹਿਲੇ ਯਾ ਨਹੀਂ।
ਬੁਟੀਕ ਦਾ ਹਾਂ ਇਹਨਾਂ ਦਾ ਸੀਨ ਆ। ਤੇ ਫੇਰ ਹੁਣ ਇਨਾ ਵੀ ਮੰਮਾ ਤੋਂ ਹੋ ਨਹੀਂ ਪਾਇਆ। ਫਿਰ ਮੇਰੀ ਮੰਮਾ ਨੇ ਹੁਣ ਬੰਦ ਕਰਤਾ। ਤੇ ਹੁਣ ਘਰ ਹੀ ਥੋੜ੍ਹਾ ਬਹੁਤਾ ਸੀ ਲੈਂਦੇ ਆ।
ਆਪਣੇ ਬੜੇ ਹੋ ਜਾਂਦੇ ਨੇ ਸਿੱਲਣ ਵਾਲੇ
ਹੁਣ ਤਾ ਆਪਣੇ ਹੀ ਕਰਦੇ ਆ।
ਤੇ ਹੈ ਵੇ ਆਪਣੇ ਈ ਬਥੇਰਾ ਕੰਮ ਹੋ ਜਾਂਦਾ ਹੈ।
ਉਹ ਮੰਮਾ ਕੋਲ ਹੈਂਡਲ ਨਹੀਂ ਹੋ ਪਾਇਆ ਨਾ ਫਿਰ।
ਕਾਫੀ ਜ਼ਿਆਦਾ ਆ ਗਏ ਹੋਣੇ ਨਾ। ਤੇ ਫੇਰ ਤੁਹਾਡੀ ਮੰਮਾ ਨੇ ਐਵੇਂ ਕਿਉਂ ਨੀ ਕੀਤਾ ਤੁਹਾਡੀ ਮੰਮਾ ਐਵੇਂ ਕਿਉਂ ਨੀ ਕੀਤਾ ਕਿ ਅੱਗੇ ਟੇਲਰ ਰੱਖ ਲਿਆ
ਹਾਂ ਇਸ ਬਾਰੇ ਅਸੀਂ ਸੋਚਿਆ ਨਹੀਂ
ਨਹੀਂ ਅੱਗੇ ਟੇਲਰ ਰੱਖ ਲੋ ਜਾਂ ਅੱਗੇ ਕਿਸੇ ਕੋਲੋਂ ਤੁਸੀਂ ਸਟੀਚਿੰਗ ਕਰਾਲੋ ਜਿਹੜੀ ਘਰ ਬਹਿ ਕੇ ਜਨਾਨੀਆਂ ਕਰਦੀਆਂ ਨਾ ਤੇ ਅੱਗੋਂ ਤੁਸੀਂ ਉਹਨਾ ਨੂੰ ਦੇ ਦੋ ਕਿ ਤੁਸੀਂ ਸਾਡੇ ਕੱਪੜੇ ਸੀ ਦੋ ਅਸੀਂ ਤੁਹਾਨੂੰ ਦੇ ਦਾਂਗੇ ਤੇ ਐਵੇਂ ਵੀ ਹੁੰਦਾ ਇੱਥੇ ਇੱਕ ਲੇਡੀ ਹੈਗੀ ਆ ਉਹਨੇ ਐਕਟਿਵਾ ਤੇ ਪੂਰਾ ਸ਼ਹਿਰ ਘੁੰਮਦੀ ਆ ਕਿਸੇ ਕੋਲ ਕੱਪੜੇ ਲੈਂਦੀ ਹੈ ਕਿਸੇ ਦੂਸਰੇ ਕੋਲ ਸਵਾਉਂਦੀ ਹੈ ਤੇ ਫੇਰ ਉਹਨੂੰ ਦੇ ਕੇ ਆਉਂਦੀ ਆ ਲਾਈਕ ਉਹ ਕੱਪੜੇ ਕੀ ਕਹਿ ਸਕਦੇ ਤੁਸੀਂ ਕਮਿਸ਼ਨ ਦੇ ਕ ਕੱਪੜੇ ਸਵਾਉਂਦੀ ਹੈ ਹਾ ਹਾ ਆਹ ਕਮਿਸ਼ਨ ਲੈਂਦੀ ਆ ਮੈਂ ਕਿਹਾ ਇਸ ਦੇ ਘਰੋਂ ਹੀ ਕੱਪੜਾ ਚੁੱਕਣਾ ਤੇ ਤੇ ਟੇਲਰ ਨੂੰ ਦੇ ਕੇ ਆਨਾ ਉਹਦੇ ਕੋਲ ਸਵਾ ਕੇ ਫੇਰ ਉਹਨੂੰ ਜਿਵੇਂ ਹੋਮ ਡਿਲੀਵਰੀ ਦਾ ਕੰਮ ਨੀ ਹੁੰਦੇ ਨਾ ਉਹ ਵੀ ਆਪਣਾ ਕਮਿਸ਼ਨ ਰੱਖ ਕੇ ਬਈ ਉਹਦਾ ਕੋਈ ਉਹਦੇ ਚੋਂ ਨੀ ਹੈ ਰੋਲ ਕਿ ਉਹ ਸਿਲ ਰਹੀਏ ਕੱਟ ਰਹੀ ਏ ਕੁਛ ਏ ਫੈਬ ਰਿਕ ਲਿਆ ਰਹੀ ਹੈ ਨਾ ਉਹਨੇ ਕਿਸੇ ਕੋਲ ਚੁੱਕ ਨਾ ਕਿਸੇ ਨੂੰ ਦੇਣਾ ਤੇ ਆਪਣਾ ਕਮਿਸ਼ਨ ਰੱਖ ਕੇ ਹੋਮ ਡਿਲੀਵਰੀ ਵਾਲਾ ਕੰਮ ਹੈ ਮਤਲਬ ਕਿ ਘਰੋਂ ਚੁੱਕਣਾ ਘਰੋਂ ਹੀ ਦੇਣਾ ਹੈ ਉਹ ਕਰਦੀ ਹੈ ਹਾਂ ਹਾਂ ਹਾਂ ਐਵੇਂ ਕਰ ਲਿਆ ਨਾ ਤੁਹਾਡੀ ਮੰਮੀ ਕੁਛ ਹਾਂ ਐ ਤੇ
ਕੀ ਪਤਾ ਅਸੀਂ ਉਹਨੂੰ ਦੁਬਾਰਾ ਸਟਾਰਟ ਹੀ ਨਾ ਕਰ ਲਈਏ ਮੈਂ ਤਾਂ ਆਪਰੀ ਮੰਮਾ ਨੂੰ ਕਿਆ ਸੀ ਬੰਦ ਨਹੀਂ ਕਰਨਾ ਫਿਰ ਤੁਸੀਂ ਜਿਵੇਂ ਟੇਲਰ ਦਾ ਦਸਯਅ ਕੀ ਅਪਾ ਅੱਗੋਂ ਦੇ ਬੰਦੇ ਲਗਾ ਲਉ ਤੇ ਉਸਸੀ ਫਿਰ ਉਹਈ ਵੇਖਦਨੇ ਹਾਂ ਅੱਗ ਉਹਦੀ
ਹਾਂ ਮਿਲ ਜਾਂਦੇ ਨੇ ਹਾਂ ਹਾਂ ਚਲੋ ਹੋਰ ਠੀਕ ਸਭ ਹਾਂ ਹਾਂ ਚਲੋ ਠੀਕ ਚਲੋ ਸਤਿ ਸ੍ਰੀ ਅਕਾਲ ਆ ਨਾ ਕਦੀ ਘਰ ਹੈ ਨਾ ਵੇਲੇ ਹੋ ਜਾਓਗੇ ਨਾ ਪੇਪਰ ਦੇ ਕੇ। ਹਾਂਜੀ, ਓਕੇ ਜੀ ਸਤਿ ਸ਼੍ਰੀ ਅਕਾਲ